ਤੇ ਸਤਿ ਸ੍ਰੀ ਕਾਲ ਜੀ
ਸਤਿ ਸ੍ਰੀ ਕਾਲ ਜੀ ਹੋਰ ਕੀ ਹਾਲ ਨੇ
ਬਸ ਵਧੀਆ ਵਧੀਆ ਤੁਸੀਂ ਸੁਣਾਓ
ਵਧੀਆ ਕੀ ਕਰ ਰਹੇ ਸੀ।
ਬਸ ਬੈਠੇ ਸੀ। ਤੇ ਅਸੂ ਚ ਰਾਤੀ ਕੀ ਬਨਾਈਏ ਡਿਨਰ ਇਚ
ਅੱਛਾ ਇਹ ਈ ਏ ਸਾਰਿਆਂ ਨੂੰ ਬਸ ਡਿਨਰ ਦਾ ਈ ਰਹਿ ਜਾਂਦਾ ਫੇਰ।
ਕੁਛ ਸਮਜ ਈ ਨੀ ਆ ਰਿਹਾ ਸੀ। ਮਲਬ ਕੀ ਬਣਾਵਾਂ ਕੀ ਬਣਾਵਾਂ ਹੁਨ ਦੇਖੋ ਨਿਊਟਰੀ ਵਗੈਰਾ ਛੱਡ ੳਹ ਬਨਾਨੇ ਆ ਸਮਜ ਨੀ ਆਂਦਾ ਵੀ ਕੀ ਬਣਾਈਏ ਕੀ ਨਾ ਬਣਾਈਏ। ਹੋਰ ਹੋਰ ਸੁਣਾਓ ਕੀ ਕਰਦੇ ਸੀਂ।
ਬਸ ਬੈਠੇ ਸੀ।
ਹੁ ਅੱਛਾ ਅੱਛਾ। ਬਸ ਹੁਨ ਮੈਂ ਵੀ ਸੋਚ ਰਹੀ ਆ ਥੋੜੀ ਚਾਹ ਵਗੈਰਾ ਬਨਾਵਾਂ।
ਅੱਛਾ।
ਹੁ ਹਾਂ। ਬਸ ਹੁਨ ਬਨਾਵਾਂਗੀ ਥੋੜੀ ਜੀ ਚਾਹ ਵਗੈਰਾ ਬੇਟੀ ਗਈ ਏ ਟਿਊਸ਼ਨ ਹੁਨ ਮੈਂ ਸੋਚ ਰਹੀ ਆ ਆ ਜਾਏ ਤੇ ਫੇਰ ਬਨਾਈਏ ਚਾਹ ਚੂ ਕੁ ਉਹ ਵੀ ਦੁੱਧ ਵਗੈਰਾ ਪੀਨਗੇ ਹਾਂ ਉਹ ਵੀ ਬੱਚੇ ਵੀ ਦੁੱਧ ਵਗੈਰਾ ਪੀਨਗੇ ਨਾ। ਤੇ ਮੈਂ ਕਿਹਾ ਚਲੋ ਤਾਂ ਹੀ ਫਿਰ ਬਨਾ ਕਰ ਲਵਾਂਗੀ। ਬਸ ਹੁਨ ਬੈਠੀ ਆ ਉਹਨੂੰ ਵੇਟ ਕਰਨੀ ਆ ਮੈਂ ਮੈਂ ਕਿਹਾ ਬਸ ਆ ਜਾਣ ਬੱਚੇ।
ਅੱਛਾ ਅੱਛਾ।
ਐਸੇ ਮੰਗ ਹੋਰ ਤੁਸੀਂ ਕਦੋਂ ਆ ਰਹੇ ਹੋ ਸਾਡੇ ਕੋਲ
ਹਾਲੇ ਤੇ ਦੇਖੋ ਮੰਮੀ ਨੀ ਆਏ ਮੇਰੇ ਮੈਂ ਖੁਦ ਈ ਬੜੀ ਪਰਸ਼ਾਨ ਆ। ਆ ਨਾਨਗੇ ਗਏ ਦੇ ਨੇ, ਨਾਨੀ ਮੇਰੇ ਬਿਮਾਰ ਨੇ ਨਾ। ਫੇਰ ਓ ਓਨਾਂ ਦੀ ਥੋੜੀ ਸੇਵਾ ਕਰਨ ਗਏ ਦੇ ਨੇ।
ਹਾਂ ਨਈ ਨਈ ਦੇਖੋ ਜ਼ਰੂਰੀ ਐ, ਧੀਆਂ ਨੂੰ ਤੇ ਦੇਖੋ ਹੁੰਦਾ।
ਤੇ ਹੁਣ ਬਸ ਪੰਦਰਾਂ -ਪੰਦਰਾਂ ਦਿਨ ਲਈ ਗਈਆਂ ਸਾਰੀਆਂ ਧੀਆਂ। ਹੁੁਣ ਮੰਮੀ ਵੀ ਆਏ ਨੇ। ਹੁਣ ਮੰਮੀ ਆਣਗੇ ਤੇ ਫੇਰ ਦੂਜੀਆਂ ਜਾਣ ਗੀਆਂ।
ਹੂੰ ਓਈ ਤੇ ਦੇਖੋ ਧੀਆਂ ਨੂੰ ਤਾਂ ਹੁੰਦਾ ਦੇਖੋ ਆਪਣੀ ਮਾਵਾਂ ਦਾ ਹੁੰਦਾ ਈ ਐ।
ਹਾਂਜੀ
ਹੋਰ
ਬਸ ਵਧੀਆ।
ਹੋਰ ਸੁਣਾਓ ਤਾਡੇ ਫਾਦਰ।
ਪਾਪਾ ਮੇਰੇ ਠੀਕ ਨੇ ਬਸ ਗਏ ਹੋਏ ਨੇ ਓ ਸ਼ੋਪ ਤੇ।
ਅੱਛਾ ਅੱਛਾ ਹੋਰ ਅੱਜ ਕੱਲ੍ਹ ਕੀ ਕਰਦੇ ਪਏ ਓ। ਸੋਚ ਰੀ ਉ ਹੂੰ ਅੱਛਾ ਤੁਸੀਂ ਓਸ ਦਿਨ ਮੈਂ ਤੁਆਨੂੰ ਦੇਖਿਆ ਸੀ ਤੁਸੀਂ ਹੈਂਡਜ਼ ਬੈੈਗ ਬੜੇ ਅੱਛੇ ਪਕੜਦੇ ਓ। ਤੁਸੀਂ ਕਿੱਥੋਂ ਔਨਲਾਈਨ ਸ਼ੋਪ ਪਿੰਗ ਕਰਦੇ ਓ, ਜਾਂ ਫਿਰ ਜਿਵੇਂ ਔਫਲਾਈਨ ਵਗੈਰਾ ਕੁਛ ਸ਼ੋਪ ਵਗੈਰਾ ਤੋਂ ਲੈਂਦੇ ਓ ਕਿਵੇਂ।
ਦੇਖੋ ਨਾ ਔਨਲਾਈਨ ਤੇ ਬੜਾ ਘੱਟ ਲਈ ਦਾ ਹੁੰਦਾ ਐ। ਪਰ ਲੈ ਲੈਨੇ ਆ ਔਨਲਾਈਨ ਵੈਸਾ ਕੁਛ ਨੀ ਏ, ਬਟ ਮੈਂ ਪਰਸ ਵਗੈਰਾ ਔਨਲਾਈਨ ਨਈ ਮਗਾਂਦੀ।
ਅੱਛਾ ਅੱਛਾ।
ਮੈਨੂੰ ਹੁੰਦਾ ਐ ਆਪਾਂ ਛਅ ਜਾਈਏ। ਆਪਣੇ ਆਪ ਤੇ ਲਗਾ ਕੇ ਵੀ ਦੇਖੀਏ, ਅਗਰ ਆਪਣੇ ਆਪ ਨੂੰ ਜੱਚ ਰਿਆ ਜਾਂ ਆਪਣੀ ਬੋਡੀ ਤੇ
ਹਾਂ
ਕਰ ਰਿਆ ਸ਼ੂਟ ਕਰ ਰਿਆ ਐ ਅੱਛਾ ਲੱਗ ਰਿਆ, ਅਸੀਂ ਸ ਉਸਦੇ ਅਕੋਰਡਿੰਗ ਲੈਂਣੇ ਆਂ ਹੁਣ। ਜਿਦਾ ਹੂ ਮੈਨੂੰ ਪਸੰਦ ਆ ਗਿਆ। ਕੋਈ ਪਰਸ ਕੋਟ ਦਾ ਦੇਖਿਆ ਹੋਣਾ ਤੁਸੀਂ ਮੇਰੇ, ਤੇ ਮੈਂ ਲਾਈਫ ਸਟਾਈਲ ਗਈ ਹੋਈ ਸੀ। ਮੈਂ ਫੇਰ ਓਥੇ ਬੜੇ ਪਰਸ ਦੇਖੇ ਪਾਸੰਦ ਨਾ ਆਣ, ਮੇਰੀ ਸਿਸਟਰ ਨੇ ਤੇ ਲੈ ਲਿਆ ਸੀ ਓਨੇ ਛੋਟਾ ਛੋਟਾ ਪਰਸ, ਸ਼ੋਲਡਰ ਪਰਸ ਲੈ ਲਿਆ ਸੀ ਓਨੇ ਤੇ ਓਨੇ ਕਿਆ ਚੱਲ ਮੈਂ ਤੇ ਏ ਵਾਲਾ ਲੈਨੇ ਆ, ਓਫਰ ਤੇ ਵੀ ਸੀ ਸੱਚ ਉਸ ਓਸ ਟੈਮ ਨਾ ਗੈਸ ਤੇ ਵਕਾਫੀ ਵ ਵਧੀਆ ਔਫਰ ਆਇਆ ਦਾ ਸੀ ਜੇ। ਜੋ ਦਸ ਹਜ਼ਾਰ ਦਾ ਪਰਸ ਹੈਗਾ ਸੀ ਨਾ ਓ ਛੇ ਹਜ਼ਾਰ ਵਿੱਚ ਮਿਲ ਰਿਆ ਸੀ। ਗ ਗੈਸ ਦੇ ਉੱਤੇ ਬੜਾ ਵੱਡਾ ਆਫਰ ਸੀ ਜੇ, ਫਿਫਟੀ ਪਰਸੈਂਟ ਆਫ ਕਰ ਰਏ ਸੀਗੇ, ਥਰ ਫੋਰਟੀ ਪਰਸੈਂਟ ਆਫ ਕਰ ਰੇਹ ਸੀ ਤੇ ਫੋਰਟੀ ਪਰਸੈਂਟ ਆਫ ਹੈਗਾ ਸੀ ਮੇਰੇ ਸਿਸਟਰ ਨੇ ਜੇੜਾ ਗੇਸ ਦਾ ਪਰਸ ਲਿਆ ਸੀਗਾ ਨਾ। ਤੇ ਆ ਛੇ ਹਜ਼ਾਰ ਦਾ ਪਿਆ ਓਨੂੰ ਪਰਸ। ਫੇਰ ਚ ਓਨੇ ਚੱਕ ਲਿਆ ਫੇਰ ਮੈਨੂੰ ਵੀ ਪਰਸ ਪਸੰਦ ਆ ਗਿਆ, ਮੈਂ ਪਰਸ ਮੈਂ ਹਾਂ ਮੈਂ ਕਿਆ ਚੱਲ ਗੈਸ ਦਾ ਤੇ ਨੀ ਮੈਂ ਏਨਾ ਫੋਰਡ ਨੀ ਕਰ ਸਕਦੀਵ ਜ਼ਾਦਾ ਜ਼ਾਦਾ ਤੇ ਦੇਖੋ ਮੈਨੂੰ ਨਾ ਪਰਸਾਂ ਦਾ ਸ਼ੌਕ ਏ ਮੈਨੂੰ ਹਾਂ ਅਲੱਗ ਅਲੱਗ ਵਰਾਇਟੀ ਹੋਏ ਮੇਰੇ ਕੋਲ।
ਹਾਂ ਏਹੀ ਚੀਜ਼ ਮੈਨੂੰ ਵੀ ਇੰਜ ਈ ਏ, ਇੱਕ ਮਤਲਬ ਬ੍ਰੈਂਡ ਹੋਵੇ ਕੁਛ ਪਕੜਿਆ ਹੋਇਆ ਵੀ ਨਾ ਕੁਛ ਲੱਗੇ ਕੀ ਹਾਂ ਬੀ ਚੀਜ਼ ਪਕੜੀ ਹੋਈ ਐ।
ਹਾਂ ਓਈ ਐ ਨਾ ਹੁਣ ਮੈਂ ਮੈਂ ਇੱਕ ਵਾਰੀ ਲੈ ਸਕਦੀ ਆਂ। ਪਰਸ ਬਟ ਮੈਨੂੰ ਸ਼ੌਕ ਹੈ ਅਲੱਗ ਅਲੱਗ ਡਿਜ਼ਾਇਨਰ ਪਰਸ ਲੈਣ ਦਾ
ਕੁੱਲ ਉਹ ਫੇਰ ਇੱਕ ਵਾਰੀ ਪਕੜਿਆ ਜਾਂਦਾ ਫੇਰ ਦੁਬਾਰਾ ਜੀਅ ਨੀ ਕਰਦਾ ਦੁਬਾਰਾ ਹੁੰਦਾ ਕਿ ਨਿਆ
ਫੇਰ ਮੈਂ ਕੀ ਕੀਤਾ ਕੋਡ ਦੇ ਕੋਡ ਦੀ ਬ੍ਰਾਂਡ ਤੇ ਗਈ ਮੈਂ ਕੋਡ ਬ੍ਰਾਂਡ ਹੈਗੀ ਹੈ ਨਾ ਪਰਸ ਦੀ ਕੋਡ ਬ੍ਰਾਂਡ ਹੈਗੀ ਏ ਤੇ ਉਹਦੇ ਫੇਰ ਮੈਂ ਉੱਥੇ ਗਈ ਮੈਂ ਫੇਰ ਮੈਂ ਕਿਆ ਚੱਲ ਮੈ ਉੱਥੇ ਗਈ ਮੈਂ ਉੱਥੇ ਜਾ ਕੇ ਮੈਂ ਕਿਹਾ ਚਲ ਮੈਂ ਪਰ ਦੇਖਾ ਪਰਸ ਫੇਰ ਮੈਨੇ ਇੱਕ ਵਾਈਟ ਪਰਸ ਪਸੰਦ ਆਇਆ ਬੜਾ ਸੋਹਣਾ ਸੀ ਉਹ ਬਟ ਮੈਂ ਲੇ ਆਈ ਪਰਸ ਫੇਰ ਨਾ ਉਹਦਾ ਨਾ ਕਲਿੱਪ ਡੈਮੇਜ ਹੋ ਗਿਆ ਸੀ ਜੋ ਅਹ ਕਲਿੱਪ ਕਲੱਚ ਹੁੰਦਾ ਨਾ ਕਲਚ ਲੱਗਿਆ ਦਾ ਸੀ ਉਹਦੇ ਤੇ ਉਹ ਕਲਚ ਡੈਮੇਜ ਹੋ ਗਿਆ ਸੀ ਹੁਣ ਉਹ ਮੈਂ ਕੀਤਾ ਵੀ ਨੀ ਮੈਂ ਯੂਜ ਵੀ ਨੀ ਕੀਤਾ ਉ ਪਿਆ ਪਿਆ ਈ ਕਲਚ ਡੈਮੇਜ ਹੋ ਗਿਆ ਫੇਰ ਮੈਂ ਵਾਪ ਪਸ ਰਿਟਰਨ ਪਾ ਕੇ ਮੈੇ ਦੂਸਰਾ ਕੋਟ ਦਾ ਲਿਆ ਤੇ ਮੈਨੇ ਹੁਣ ਬੇਜ ਕਲਰ ਦਾ ਲਿਆਣਾ ਸੀ ਹੁਣ ਉਹ ਪਰਸ ਤਾਂ ਇਹ ਮਤਲਬ ਕਿ ਮੈਂ ਜਿੰਨਾ ਲੰਬਾ ਕਰ ਸ ਸਕਦੀ ਆਂ ਕਰ ਉਦੀ ਬੈਲਟ ਬਣੀ ਦੀ ਏ ਜ ਦਾ ਬੈਸਟ ਬੈਲਟ ਨੀ ਹੁੰਦੀਆਂ ਆਪਣੀਆਂ ਓਦਾਂ ਦੀ ਬੈਲਟ ਹੈਗੀ ਉਹਦੀ ਤੇ ਬੈਸਟ ਏ ਓ ਬਾਕੀ ਤੁਸੀਂ ਖੋਲ ਕੇ ਉਹਨੂੰ ਜਿੰਨਾ ਛੋਟਾ ਵੱਡਾ ਜੋ ਕਰ ਸਕਦੇ ਹੋ ਕਰ ਸਕਦੇ ਹੋ ਹੁਣ ਮੈਨੂੰ ਉਹ ਉਹਨੂੰ ਵੀ ਮੈਂ ਹੁਣ ਮੈਨੂੰ ਦੋ ਤਿੰਨ ਵਾਰੀ ਲੈ ਲਿਆ ਨਾ ਹੁਣ ਦਿਲ ਕਰ ਕੋਈ ਔਰ ਚੀਜ਼ ਹੱਥ ਏਚ ਆਏ
ਹਾਂ ਨੀ ਐਂ ਤਾਂ ਹੁੰਦਾ ਹੀ ਹੈ ਦੋ ਤਿੰਨ ਵਾਰ ਚੀਜ਼ ਯੂਜ ਕਰ ਲੋ ਨਾ ਭਾਵੇਂ ਸੂਟ ਹੀ ਕਿਉਂ ਨਾ ਹੋਵੇਂ ਸਲਿਪ ਪਰਸ ਵਗੈਰਾ ਫੈਸੀ ਹੋ ਗਏ ਉਹ ਵੀ ਦਿਲ ਕਰਦਾ ਹੈ
ਹਮੇਸ਼ਾ ਨਾ ਚੀਜ਼ ਨਾ ਖੁਦ ਦੇ ਉੱਤੇ ਲਗਾ ਕੇ
ਹਾਂ ਬਿਲਕੁਲ ਬਿਲਕੁਲ ਇੰਝ ਹੀ ਲੈਣੀ ਚਾਹੀਦੀ ਹੈ ਕਿਉਂਕਿ ਹਾਂ ਬਈ ਸੈਡ ਤੇ ਅੱਛਾ ਲੱਗ ਰਿਹਾ ਜਾਂ ਨਹੀਂ ਲੱਗ ਰਿਆ ਹਾਂ
ਹਾਂ ਹੁਣ ਮੈਂ ਬੜੇ ਪਰਸ ਟਰਾਈ ਕੀਤੇ ਨਾ ਤੇ ਮੈਨੂੰ ਆਪਣੇ ਆਪ ਨੂੰ ਮੇਰੇ
ਕਿਉਂਕਿ ਮੈਂ ਲੈਣਾ ਏ ਨਾ ਤੇ ਮੈਂ ਸੋਚ ਰਈ ਆ ਕਿੱਥੋਂ ਲਵਾਂ ਕਿਵੇਂ ਲਵਾਂ ਮੈਨੂੰ ਸਮਝ ਨੀ ਆ ਰਿਹਾ
ਚਾਰ ਪੈਸੇ ਜ਼ਿਆਦਾ ਲਗਾ ਲਈਏ ਨਾ ਆਪਾਂ ਤੇ ਆਪਣੀ ਜੀਭ ਬਹੁਤ ਚੱਲਦੀ ਏ ਇਹ ਹੁੰਦਾ ਜੇ ਆਪਾਂ ਹਲਕੀ ਚੀਜ਼ ਫੜਣੇ ਆ ਨਾ ਉਹ ਚਾਰ ਦਿਨ ਬਾਅਦ ਹੀ ਖਰਾਬ ਹੋ ਜਾਂਦੀ
ਚਾਰਜ ਵੱਖ ਖ਼ਰਾਬ ਜ ਬਿਲਕੁਲ ਇਹ ਤੇ ਹੈ ਉਹ ਬੰਦਾ ਕਹਿੰਦਾ ਨਾ ਦੇਖੋ ਸਸਤਾ ਲਓ ਵਾਰ ਵਾਰ ਤੇ ਮਹਿੰਗਾ ਲਓ ਇੱਕ ਵਾਰ
ਸਹੀ ਗੱਲ ਜੇ ਕਹੀ
ਹੈਨਾ ਬਸ ਉਹ ਹਿਸਾਬ ਏ
ਕੱਪੜੇ ਜ਼ਰੂਰ ਮੈਂ ਦੇਖੋ ਰੀਜਨੇਬਲ ਪ੍ਰਾਈਸ ਦੇ ਪਾਨੀ ਆ ਕੱਪੜੇ ਕੱਪੜੇ ਕਿ ਕੱਪੜਿਆਂ ਦਾ ਇਹ ਹੁੰਦਾ ਹੈ ਹਰ ਦਿਨ ਵਰਾਇਟੀ ਹੈ ਨਵੀਂ ਉਹਦੀ ਫਿਰ ਯਾਰ ਮੈਂ ਸੋਚ ਕੇ ਇੰਨੇ ਪੈਸੇ ਫਾਲਤੂ ਬ੍ਰਾਂਡ ਤੇ ਲਗਾਣ ਨਾਲੋਂ ਵਧੀਆ ਕਿ ਮੈਂ ਹਰ ਵਰਾਇਟੀ ਯੂਜ ਕਰ ਲੈ ਡਿਜ਼ਾਇਨ ਜਿਹੜਾ ਲਾਉਣ ਜੋਬ ਅ
ਆ ਹਾਂ ਇਹ ਤੇ ਹੈ ਦੇਖੋ ਇਹ ਤੇ ਹੁੰਦਾ ਈ ਐ
ਹੁਣ ਤੇ ਸੂਟਾਂ ਦਾ ਸ਼ੌਕ ਚੜਿਆ ਦਾ ਐ ਸੱਚੀ
ਸੂਟਾਂ ਦਾ ਸ਼ੌਕ ਤੇ ਮੈਨੂੰ ਖੁਦ ਸੂਟਾਂ ਦਾ ਬੜਾ ਹੋ ਰਿਹਾ ਇਸ ਵਾਰੀ ਨਾ ਕਿ ਵਨ ਸਵੰਨੇ ਨਾ ਸੂਟ ਹੋਣ ਲੈ ਕੇ ਆਵਾਂ ਪੁਰਾਣੇ ਸਾਰੇ ਕਿਸੇ ਨੂੰ ਦੇ ਛੱਡਾਂ
ਹੈਂ
ਮੈਂ ਕਿਹਾ ਮੇਰਾ ਤੇ ਦਿਲ ਕਰ ਰਿਹਾ ਮੈਂ ਪੁਰਾਣੇ ਸਾਰੇ ਕਿਸੇ ਨੂੰ ਦੇ ਛੱਡਾਂ, ਔਰ ਨਵੇਂ- ਨਵੇਂ ਸੁਵਾਲਾ ਸੂਟ, ਹੋਰ।
ਨਹੀਂ ਪਰ ਤੁਸੀਂ ਅਗਰ ਤੁਹਾਡੇ ਜ਼ਿਆਦਾ ਹੈਵੀ ਸੂਟ ਨੇ ਤੇ ਤੁਸੀਂ ਕਿਸੇ ਕੋਲੋਂ, ਅਹ ਮਤਲਬ ਇਨਫੋਰਮੇਸ਼ਨ ਲਵੋ ਕਿ ਮਤਲਬ ਇਹ ਸੂਟਾਂ ਦੇ ਉੱਤੇ ਕਲਰ ਹੋ ਜਾਏਗਾ ਤੇ ਤੁਸੀਂ ਕਲਰ ਕਰਾ ਕੇ ਪਾਓ। ਪਤਾ ਫਿਰ ਓ, ਜੋ ਪੁਰਾਣੇ ਰਿਵਾਜ਼ ਦੇ ਅੱਜ -ਕੱਲ੍ਹ ਸੂਟ ਹੁੰਦੇ ਆ ਨਾ ਅਗਰ ਉਸ ਚੀਜ਼ ਤੁਸੀਂ ਨਿਊ ਲੋਕਿੰਗ ਕਰਕੇ ਪਾਓਗੇ ਨਾ ਫਿਰ ਉਹ ਦੁਨੀਆਂ ਵੈਸੇ ਹੀ ਤਾਡੇ ਕੋਲ ਪੁੱਛੇਗੀ ਸੂਟ, ਮੈਂ ਤੁਹਾਨੂੰ ਆਂ ਮੇਰੀ ਮਦਰ ਹਾਂ, ਮੇਰੀ ਮਦਰ ਨੇ ਅੱਜ ਤੋਂ ਅੱਠ- ਨੌ ਸਾਲ ਪੁਰਾਣਾ ਸੂਟ ਪਿਆ ਰਿਆ ਸੀ ਮੰਮੀ ਦਾ, ਸਾਡੀ ਆਦਤ ਐ ਅਸੀਂ ਨਾ ਜਲਦੀ ਨਹੀਂ ਸੱਟਦੇ ਚੀਜ਼ ਨੂੰ, ਜਿਹੜੀ ਚੀਜ਼ ਮਹਿੰਗੀ ਹੁੰਦੀ ਹੈ। ਤੇ ਹੁਣ ਨਾ ਉਹ ਪਿਆ ਰਿਆ, ਪਿਆ ਰਿਆ ਹੁਣ ਨਾ ਇਸ ਨਾਲ ਸਾਨੂੰ ਥੋੜਾ ਹੋਇਆ ਕਿ ਅਸੀਂ ਨਾ ਨੂੰ ਕਲਰ ਕਰਾਂਨੇ ਆ, ਦਬਕੇ ਦਾ ਵਰਕ ਬੜਾ ਚੱਲ ਰਿਹਾ ਏ ਤੇ ਮੰਮੀ ਕੋਲ ਸੂਟ ਔਲਰੈਡੀ ਹੈਗਾ ਸੀ, ਤੇ ਮੈਂ ਕਿਹਾ ਮੰਮੀ ਇੱਕ ਕੰਮ ਕਰਦੇ ਆਂ, ਇਹ ਪੀਚ ਕਲਰ ਏ ਨਾ, ਇਹਨੂੰ ਆਪਾਂ ਬੜਾ ਡਾਰਕ ਕਲਰ ਕੋਈ ਕਰਾਨੇ ਆਂ। ਮੇਰੀ ਮੰਮਾ ਨੇ ਨਾ ਮਹਿਰੂਨ ਕਲਰ ਕਰਵਾਇਆ ਓਦੇ ਉੱਪਰ।
ਵਾਓ।
ਮੈਂ ਸੀਰੀਅਸਲੀ ਦੱਸ ਦਾ ਉਹ ਸੂਟ ਇੰਨਾ ਪਿਆਰਾ ਲੱਗ ਦਾ, ਮੇਰੇ ਰੋਕੇ ਤੇ ਮੇਰੀ ਮਦਰ ਨੇ ਪਾਇਆ ਦਾ।
ਤੇ ਦਬਕੇ ਆਲੇ ਜਿਵੇਂ ਕਢਾਈਆਂ ਹੁੰਦੀਆਂ ਜਿਵੇਂ
ਹਾਂਜੀ!
ਤੇ ਓਰੇ ਤੇ ਮਤਲਬ ਕਲਰ ਹੋ ਜਾਂਦਾ।
ਕਲਰ, ਕਢਾਈ ਉੱਤੇ ਨਹੀਂ ਚੜ੍ਹਦਾ ਕਲਰ।
ਹਾਂ ਮੈਂ ਓਹੀ ਸਮਝਦੀ ਹਾਂ ਬਈ ਓਹੀ ਕਹਿ ਰਹੀ ਆਂ ਨਾ, ਬਈ ਉਹ ਸੂਟਾਂ ਦੇ ਕਲਰ ਹੋ ਜਾਏਗਾ। ਠੀਕ ਏ, ਜਿਹੜੇ ਹੁਣ ਮੇਰੇ ਕੋ, ਹੁਣ ਮੇਰੇ ਜਿਵੇਂ ਹਾਂ, ਉਹ ਕਹਿੰਦੇ ਬਈ ਖਰਾਬ ਹੋ ਜਏਗਾ।
ਹਾਂ, ਹਾਂ ਹੁਣ ਜਿਵੇਂ ਟਿਊਬ ਲਈਟ ਨਾ ਤਾਰ ਦਾ ਥੱਲੇ, ਤਾਰ ਨਾਲ ਕੀਤਾ ਹੁੰਦਾ ਥੱਲੋਂ ਵੇਖੋ ਪਿੱਛੋਂ। ਹਨਾ, ਇਹ ਜਰਾ ਜਿਹਾ ਐ ਲੋਕ ਨਾ ਕੀ ਨਾ ਗਰਮ ਪਾਣੀ ਵਿੱਚ ਪਾਂਦੇ ਨੇ ਕੱ ਪੜੇ ਨੂੰ, ਫਿਰ ਉਹ ਸਾਰਾ ਮੈਲਟ ਹੋ ਜਾਏਗੀ ਤਾਰ ਤੇ ਉਹ ਸਾਰਾ
ਖਰਾਬ ਬਿਲਕੁਲ, ਮੇਰਾ ਮੈਰਿਜ ਦਾ ਸੂਟ ਸੀ ਮੇਰੀ ਆਪਣੀ ਮੈਰਿਜ ਦਾ ਸੂਟ ਸੀ। ਤੇ ਮੈਂ ਕਿਹਾ ਮੈਂ ਇਹਨੂੰ ਕਰਵਾ ਕੇ ਦੇਖਾ, ਜਦ ਮੈਂ ਦਿੱਤਾ ਤੇ ਉਹ ਕਹਿੰਦੇ ਇਹ ਤੇ ਕਲਰ ਹੀ ਨਹੀਂ ਹੋਏਗਾ।
ਅੱਛਾ -ਅੱਛਾ।
ਹਾਂ, ਕਹਿੰਦੇ ਐ ਤੇ ਤੁਹਾਡਾ ਨਾਲ ਸਾਰਾ ਹੀ ਖ਼ਰਾਬ ਹੋ ਜਾਏਗਾ, ਔਰ ਇੰਨਾ ਪਿਆਰਾ ਸੂ ਟ ਤੇ ਉਹ ਫਿਰ ਕਿਸੇ ਨੂੰ ਜ ਜੀਅ ਵੀ ਨੀ ਕਰ ਰਿਆ ਕੇ ਦੇਣ ਨੂੰ।
ਕਿਹੜੇ ਕਲਰ ਦਾ ਏ?
ਰੈਡ ਕਲਰ ਦਾ ਮੈਰਿਜ ਹੈ ਨਾ ਮੇਰੇ ਸੂਟ।
ਅੱਛਾ ਉਹ ਵਾਲਾ ਸੂਟ, ਹਾਂ ਫਿਰ ਉਹ, ਤੁਸੀਂ ਥੋੜਾ ਮਟੀਰੀਅਲ ਉਹ ਵਾਲਾ ਲਿਆ ਹੋਣਾ ਨਾ ਜਿਹੜਾ ਉਸ ਟਾਈਮ ਤੇ ਚੱਲਦਾ ਹੋਏਗਾ।
ਟਾਈਮ ਤੇ ਚੱਲ ਰਿਹਾ ਸੀ। ਹਾਂ, ਉਹ ਬਸ ਇਹੀ ਚੱਕਰ ਪੈ ਗਿਆ ਨਾ, ਉਹ ਨਾ ਕਲਰ ਹੋ ਰਿਹਾ, ਨਾ ਕੁਛ। ਹੁਣ ਉਹ ਮੈਰਿਜ ਵਾਲਾ ਸੂਟ ਤੇ ਕਿਸੇ ਨੂੰ ਦਿੱਤਾ ਵੀ ਨੀ ਜਾਂਦਾ, ਨਾ ਦੇਣ ਨੂੰ ਜੀਅ ਕਰਦਾ ਪਿਆ।
ਕੋਈ ਨੀ ਤੁਸੀਂ ਆਪਣੀ ਬੇਟੀ ਅਸਤੇ ਰੱਖੋ ਸੂਟ, ਇੱਕ ਪਤਾ ਕੀ ਇੱਕ ਲਾਵਾਂ ਵਾਲਾ ਸੂਟ ਹੈ ਨਾ ਜੋ ਤੁਹਾਡਾ ਆਪਣੀ ਬੇਟੀ ਲਈ ਰੱਖੋ। ਕੱਲ੍ਹ ਨੂੰ ਤੁਹਾਡੀ ਬੇਟੀ ਤੁਹਾਡੇ ਕੋਲੋ ਪੁੱਛੇ ਤੇ ਤੁਸੀਂ ਉਹਨੂੰ ਕਹੋ ਇਹ ਸੀ ਮੇਰਾ ਸੂਟ, ਕਈ ਧੀਆਂ ਤੇ ਪਾਉਂਦੀਆਂ ਵੀ ਨੇ।
ਚੁੰਨੀ ਦਿੰਦੇ ਆ ਹਾਂ। ਨਹੀਂ ਮੈਂ ਸੋਚ ਰਹੀ ਹਾਂ ਮੈਂ ਫਿਰ ਇਹਨੂੰ ਰੱਖੀ ਰੱਖਾਂਗੀ ਸੰਭਾਲ ਕੇ। ਤੇ ਕਰਾਂਗੀ ਇਹਦਾ ਕੁੱਛ ਫੇਰ
ਤੇ ਸੂਟ ਨਹੀਂ ਉਹ ਰੱਖ ਸਕੇਗੀ, ਤੇ ਉਹਨੂੰ ਉਹਦੇ ਅਸਤੇ ਉਹ ਰੱਖ ਲੋ ਚੁੰਨੀ ਸਾਂਭ ਕੇ ਰੱਖੋ।
ਹਾਂ ਨਹੀਂ ਦੇਖੋ ਜਿਵੇਂ ਹੋਨੇ ਸਕੂਲੇ ਫੰਕਸ਼ਨਸ ਵਗੈਰਾ ਹੁੰਦੇ ਨੇ ਬੱਚਾ ਪਾ ਲੈਂਦਾ ਏ।
ਹਾਂ।
ਦੇਖੋ ਹੁਣ ਕੀ ਕਰਨੇ ਆ ਕੀ ਨਹੀਂ ਹੁੰਦਾਂ। ਸੂਟ ਫੇਰ ਦੇਖੋ ਇੰਝ ਪਏ ਰਹਿ ਜਾਂਦੇ ਆ। ਹੈਵੀ-ਹੈਵੀ ਸੂਟ ਵੀ ਲੈਲੋ ਪਏ ਰਹਿ ਜਾਂਦੇ ਨੇ ਇੰਝੇਈ। ਹੈਲੋ
ਸਹੀ ਕਹਿ ਰਹੇ ਹੋ ਤੁਸੀਂ।
ਹਾਂ ਫਿਰ ਦਿਲ ਹੀ ਨਹੀਂ ਕਰਦਾ ਪਾਉਣ ਨੂੰ ਨਾ ਕੁਛ।
ਹਮ।
ਇੰਦੇ ਪਏ ਰਹਿ ਜਾਂਦੇ ਨੇ।
ਹੋਰ ਇੰਜ ਹੀ ਪਏ ਰਹਿੰਦੇ ਏ ਸੂਟ। ਕਸੂਰ ਇਹ ਹੁੰਦਾ ਕਿ ਮਹਿੰਗੀ ਚੀਜ਼ ਆਪਾਂ ਰੱਖ ਲੈ ਲੈਣੇ ਆ ਸਹੀ ਗੱਲ ਏ।
ਹਮ। ਉਹ ਤੇ ਹਾਂ-ਹਾਂ, ਬਿਲਕੁਲ-ਬਿਲਕੁਲ, ਹਾਂਜੀ ਠੀਕ-ਠੀਕ ਓਕੇ।